ਹੈਲੋ
ਹਾਂਜੀ ਸ ਸ਼੍ਰੀ ਕਾਲ ਜੀ ਕੀ ਹਾਲ-ਚਾਲ?
ਸ ਸ਼੍ਰੀ ਕਾਲ ਜੀ ਵਧੀਆ ਤੁਸੀਂ ਦੱਸੋ ਕਿੱਦਾਂ ਓ?
ਬਸ ਮੈਂ ਵੀ ਵਧੀਆ।
ਹੋਰ ਠੀਕ ਨੇ ਘਰ ਸਾਰੇ?
ਹਾਂਜੀ। ਮੈਂ ਕਿਹਾ ਚਲੋ ਕੜੀ ਹੈਗੀ ਸੀ ਇੱਕ ਵਾਰੀ ਕੌਲ ਕਰ ਲਾ ਬੋ ਦਿਨ ਹੋਗੇ ਗੱਲ ਈ ਨੀ ਕੀਤੀ।
ਵਧੀਆ ਕੀਤਾ ਹਾਂਜੀ ਤੁਸੀਂ।
ਹਾਂਜੀ ਮੈਂ ਇਸ ਕਰ ਕੀ ਕਾਲ ਕੀਤੀ ਸੀ ਮੈਂ ਕਿਹਾ ਚਲੋ ਮੈਂ ਦੱਸਦਾ ਤੁਹਾਨੂੰ। ਹੂੰ-ਹੂੰ।
ਹਾਂਜੀ।
ਅੱਛਾ! ਚਲੋ ਵਧੀਆ ਫਿਰ 'ਤੇ ਫਰੀ ਹੋਗੇ ਹੁਣ। ਹੁਣ, ਮੈਂ ਇਸ ਕਰਕੇ ਫੋਨ ਕੀਤਾ ਸੀ ਮੈਂ ਦੱਸ ਰੀ ਸੀ ਕਿ ਮੈਂ ਨਾ ਪਾਰਲਰ ਖੋਲਿਆ ਆਪਣਾ।
ਠੀਕ ਐ, ਹੈਲੋ ਹੈਲੋ
ਬਸ ਧੰਨਵਾਦ
ਹੈਲੋ, ਅੱਛਾ-ਅੱਛਾ।
ਕੰਗ੍ਰੈਚੁਲੇਸ਼ਨ।
ਅੱਛਾ, ਮੈਂ ਕਹਿ ਰੀਣ ਸੀ ਕਿ ਮੈਂ ਨਾ ਪਾਰਲਰ ਖੋਲਿਆ ਮੈਂ ਸ ਕੇ ਕਾਲ ਕੀਤੀ ਆ ਤੁਹਾਨੂੰ, ਹੈਲੋ ਹੈਲੋ, ਹਾਂਜੀ-ਹਾਂਜੀ ਬੋਲੋ।
ਏ ਅਵਾਜ਼
ਆਰੀ ਆ ਰੀਆ।
ਹੈਲੋ
ਮੈਂ ਕੈ ਰੀ ਆ ਮੈਂ ਨਾ ਮੈਂ ਨਾ ਪਾਰਲਰ ਖੋਲਿਆ ਇਸ ਕਰਕੇ ਮੈਂ ਕੌਲ ਕੀਤੀ ਆ ਤੁਹਾਨੂੰ। ਹੈਲੋ
ਅੱਛਾ ਜੀ ਹਾਂਜੀ-ਹਾਂਜੀ।
ਹਾਂਜੀ 'ਤੇ ਨਾ ਮੈਂ ਕਿਆ ਚਲੋ ਮੈਂ ਤੁਹਾਨੂੰ, ਹਾਂਜੀ-ਹਾਂਜੀ। ਆਰੀ-ਆਰੀ ਐ। ਮੈਂ ਏਇਓ ਦੱਸ ਰੀ ਸੀ ਕਿ ਮੈਂ ਨਾ ਪਾਰਲਰ ਖੋਲਿਆ, ਆਪਣਾ ਨਵਾਂ। ਤੇ ਚਲੋ, ਤੁਆਨੂੰ ਦੱਸਦਾ ਮੈਂ ਕਿ ਬਈ ਐਂਜ-ਐਂਜ ਮੈਂ ਖੋਲਿਆ ਓਨਦੇ ਚ। ਬਈ, ਸਭ ਕੰਮ ਹੁੰਦਾ। ਔਰ ਰੇਟ ਵੀ ਰੀਜ਼ਨੇਬਲ ਰੇਟ ਰੱਖੇ ਨੇ ਮੈਂ।
ਹਾਂਜੀ।